ਹੈਲੋ।
ਸਸ਼ੀ ਕਾਲ ਜੀ।
ਹਾਂਜੀ ਸਸ੍ਰੀ ਕਾਲ ਜੀ।
ਹੋਰ ਕੀ ਹਾਲ ਚਾਲ ਵਧੀਆ-ਵਧੀਆ ਤੁਸੀਂ ਦੱ
ਬਸ ਵਧੀਆ ਜੀ, ਬਸ ਕੁਛ ਨੀ। ਬੈਠੇ ਦੇ ਆ। ਹਾਂਜੀ ਹਾਂਜੀ ਤੁਸੀਂ ਦੱਸੋ।
ਵਧੀਆ-ਵਧੀਆ ਜੀ ਹ ਹਾਂਜੀ।
ਮੈਂ ਕਿਆ ਕੀ ਹੋ ਰੇਆ ਖਾ ਲੀ ਰੋਟੀ ਪਾਣੀ।
ਨਈ ਹਜੇ ਖਾਣੀ ਅਜੇ ਹੂੰ। ਹਾਂਜੀ-ਹਾਂਜੀ ਬਣ ਗੀ ਐ ਬਸ ਥੋੜੀ ਦੇਰ ਚ ਖਾਂਵਾਗੇ। ਮੈਂ ਕਿਆ ਭੈਣ ਜੀ ਨਾਲ ਗੱਲ ਕਰ ਲਈਏ ਪੈਲਾਂ।
ਹਾਂ ਸਈ ਐ ਕਿੰਨੇ ਵਜੇ ਖਾਂਦੇ ਓ ਦੱਸ ਵਜੇ ਤੀਕਣ ਸਾਡੇ ਨੌ।
ਹਾਂ ਸਾਡੇ ਨੌ ਦਸ ਵਜੇ।
ਬਣਾ ਲਿਆ ਫਿਰ ਅੱਜ
ਹਾਂਜੀ।
ਮੈਂ ਕਿਆ ਕੀ ਬਨਾ ਲਈ ਸਬਜੀ ਅੱਜ ਫੇਰ।
ਅੱਜ ਆ ਆਲੂ।
ਕੀ ਐ
ਦਾ ਮੈਂ ਥੁਆਨੂੰ ਮੈਂ ਦਾਲ ਧਰ ਕੇ ਆਈ ਐਂ ਹੈਗੀ ਆਂ। ਮੈਂ ਕਿਆ ਚਲੋ ਤੜਕਾ ਲਾਨੈ ਬੰਦ ਕਰਕੇ ਆਈ ਆਂ। ਮੈਂ ਕਿਆ ਚਲੋ ਏੱਕ-ਅੱਧੀ ਕਾਲ ਕਰ ਲੈਨੇਂ ਆਂ।
ਅੱਛਾ-ਅੱਛਾ। ਮੈਂ ਹਾ ਖਾਨੇ ਦੇ ਬਾਦ ਸੈਰ ਬੜੀ ਜਰੂਰੀ ਐ, ਹੈਨਾ ਜੀ।
ਹਾਂਜੀ ਬੋਤ ਜਿਆਦਾ ਜਰੂਰੀ ਹੈਗੀ ਐ। ਜਿਸ ਹਿਸਾਬ ਦੀ ਅੱਜ ਕੱਲ ਦੀ ਦੌੜ ਦੇ ਵਿੱਚ ਬੰਦਾ ਭੱਜਾ ਭਜਾਇਆ ਕਰਦਾ ਪਿਐ, ਆਪਣੇ ਆਪ ਨੂੰ ਟਾਇਮ ਨੀ ਦੇ ਪਾ ਰਿਆ ਹੈਗਾ ਖਾਂਦੈ ਸੋ ਜਾਂਦੈ, ਖਾਂਦੈ
ਹਾਂਜੀ-ਹਾਂਜੀ, ਹਾਂਜੀ ਕਿਉਂਕਿ ਦੇਖੋ ਅ ਕਿਉਂਕਿ ਜੇ ਆਪਾਂ ਕੁਛ ਖਾਂਨੇਂ ਪੀਂਨੇਂ ਆਂ, ਠੀਕ ਏ ਓ ਜੋ ਆਪਾਂ ਰ ਸੈ ਸੈਰ ਨੀ ਕਰਾਂਗੇ ਸਾਡਾ ਪਾਚਨ ਨੀ ਓ ਵਧੀਆ ਹੋਏਗਾ। ਹਾਂਜੀ-ਹਾਂਜੀ, ਓ ਪਾਚਨ ਈ ਨੀ ਹੋਏਗਾ। ਸਿੱਧਾ ਆਪਾਂ ਜੇ ਅਗਰ ਲੇਟ ਜਾਂਗੇ ਓ ਸਾਨੂੰ ਵੇਖੋ, ਦਿੱਕਤ ਦਏਗਾ। ਕਈ ਵਾਰ ਗੈਸ ਹੋ ਜਾਂ
ਹਾਂਜੀ, ਓ ਤੇ ਹੈ ਈ ਏ। ਫੇਰ ਓਰ ਨਾਲ ਫੇਰ ਸਿਰ ਵੀ ਭਾਰਾ ਹੋਨ ਲੱਗ ਜਾਂਦੈ। ਹੋਰ ਵੀ ਬਥੇਰੀ ਐਸੀਡਿਟੀ ਦੀ ਦਿੱਕਤ ਹੋਨ ਲੱਗ ਜਾਂਦੀ ਹੈਗੀ ਐ।
ਹਾਂਜੀ-ਹਾਂਜੀ ਹੁਨ ਦੇ ਦੇਖੋ ਬੱਚੇ ਨੂੰ ਅੱਜ, ਅੱਜ-ਕੱਲ ਨੌਜਵਾਨ ਬੱਚੇ ਜਿਵੇਂ ਬਾਹਰ ਦਾ ਖਾਨਾਂ ਖਾ ਰੇ ਨੇ। ਓ ਰੱ ਅ ਕਿਉਂਕਿ ਅ ਰਾ ਅ ਰਾਤ ਨੂੰ ਖੁਲਦੀ ਐ ਦਕਾਨਾਂ। ਠੀਕ ਏ, ਰਾਤੀ ਖਾ-ਖੂਕੇ ਸਿੱਧਾ ਆ ਕੇ ਲੇਟ ਜਾਂਦੇ ਨੇ, ਸੈਰ ਨੀ ਕਰਨੀ, ਕੁਛ ਨੀ ਕਰਨੀ ਓ ਪਾਚਨ ਈ ਨੀ ਹੋਨਾ ਓਦਾ। ਮੈਂਦਾ ਜਮਿਆ ਈ ਰੈਨੈ ਤਿੰਨ-ਚਾਰ ਦਿਨ।
ਤੇ ਓ ਓਥੇ ਈ ਪਿਆ ਰੇਂਦੈ ਹੈਗੈ। ਓਨਾਂ ਦਾ ਫੇਰ, ਓਨਾਂ ਦਾ ਫੇਰ ਓਈ ਓਨਾਂ ਨੂੰ ਕਬਜ ਦੀ ਦਿੱ ਕਤ ਰੈਂਦੀ ਹੈਗੀ ਏ। ਓਨਾਂ ਨੂੰ ਗੈਸ ਦੀ ਪ੍ਰੋਬਲਮ ਰੈਂਦੀ ਏ, ਐਸੀਡਿ ਟੀ ਹੁੰਦੀ ਰੈਂਦੀ ਏ ਓਨਾਂ ਨੂੰ, ਭਾਏਂ ਦਿਨੇ ਕਰੋ, ਦਿਨੇ ਵੀ ਕਰੋ ਸੈਰ ਤੇ, ਤੇ ਬੋਹੋਤ ਵਧੀਆ ਹੈਗੀ ਐ।
ਹਾਂਜੀ ਸਵੇਰ ਦੀ ਬਿਲ ਕੁਲ ਤੜਕੇ-ਤੜਕੇ ਸੈਰ ਹੋ ਨਾ ਬੋਤ ਵਧੀਆ ਰੈਂਦੀ ਐ, ਹਾਂਜੀ-ਹਾਂਜੀ। ਕਿਉਂਕਿ ਸੁੱਧ ਸਾਨੂੰ ਸੁੱ, ਸੁੱਧ ਹਵਾ ਮਿਲਦੀ ਏ। ਠੀਕ ਏ ਆਂ ਪਾਰ ਕਪੂਰ ਕਿਆ ਤੇ ਜਾਓ, ਅਰਾਮ ਨਾਲ ਸੈਰ-ਸੂਰ ਕਰੋ ਜਿਵੇਂ ਐਕਸ ਅ ਮਤਲਬ ਹਾਂਜੀ-ਹਾਂਜੀ-ਹਾਂਜੀ, ਹਾਂਜੀ-ਹਾਂਜੀ, ਫੇਰ ਓਈ ਗਰਮੀ ਦਾ ਮੌਸਮ ਜਮੇਂ ਐਦੇ ਅੱਜ ਵਿੱਚ ਅ ਜਲਦੀ ਸੋਰੇਜ ਵੀ ਨਿਕਲ ਜਾਂਦੈ ਤੇ ਹੋਨ ਲੇਟ ਢੱਲਦਾ ਵੀ ਹੈਗੈ ਕਿਉਂਕੀ ਸਰਦੀਆਂ ਵਿੱ ਚ ਦੇਖੋ ਐਂਨੀ ਠੰਡ ਹੂੰਦੀ ਏ, ਧੁੰਧ ਆਉਂਦੀ ਏ, ਸਵੇਰੇ ਈ ਬੜੀ। ਠੀਕ ਐ ਰਾ ਤੀ ਵੀ ਦੇਖੋ ਜਲਦੀ ਹੋ ਜਾਂਦਾ ਐ, ਹਾ।
ਫੇਰ ਵੀ ਸਭ ਤੋਂ ਵਧੀਆ ਹੈਗੈ, ਸ਼ਾਮ ਦੀ ਵੀ ਸਈ ਐ ਸੈਰ। ਬਸ ਓਈਯੋ ਐ ਨਾ ਅੱਜ-ਕੱਲ ਬੰਦਿਆਂ ਦੇ ਵਿੱਚ ਆਲਸ ਭਰਿਆ ਦਾ ਕੀ ਖਾਧਾ, ਪੀਤਾ ਤੇ ਚਲੋ ਸੋ ਗਏ।
ਕਿਉਂਕਿ ਅੱਜ-ਕੱਲ ਦੇਖੋ ਸਾਰਿਆਂ ਦੇ ਘਰੇ ਏ ਸੀ-ਉ ਸੀ ਲੱਗੇ ਦੇ ਨੇ। ਸਾਰੇ ਫੋਨ, ਬਾਰ ਘੁੰਮਦੇ ਨੇ ਫੇਰ ਤੇ ਠੀਕ ਐ ਆਪਨਾ ਲੇਟੇ ਰੈਂਦੇ ਨੇ ਫੋਨ ਫਾਨ ਚਲਾਂਦੇ ਰੈਂਦੇ ਨੇ ਆਪਨਾ ਅ ਵਕਤ ਤੇ ਬਰਬਾਦ ਕਰ ਰੇ ਨੇ ਅ ਹੁਣ ਆ ਸਾਰਾ। ਪਰਾ-ਪਰਾਂਣੇ, ਹਾਂਜੀ-ਹਾਂਜੀ। ਸਰੀਰ ਵੱਲ ਤੁਵਾਨੇ। ਪੁਰਾਣੇ ਜ਼ਮਾਨੇ 'ਚ ਹੁੰਦੇ ਸੀ ਲੋਕੀਂ। ਜੋ ਸੈਂਂਕਲਾਂ ਤੇ ਤੁਰਦੇ ਰਹਿੰਦੇ ਹੀ। ਕਿੰਨੇ ਕਿੰਨੇ ਕਿਲੋਮੀਟਰ ਸੈਕਲ ਤੇ ਰਹਿੰਦੇ ਸੀ, ਹਰ ਟੈਂਮ। ਕਿੰਨੇ-ਕਿੰਨੇ ਕੁਡੋਮੀਟਰ ਤੇ ਤਾਈਂ ਪੈਦਲ ਵੀ ਚਲੇ ਜਾਂਦੇ ਸੀ। ਅ ਉਹਨਾਂ ਦੇ ਸਰੀਰ ਕਿੰਨੇ ਤਕੜੇ ਹੁੰਦੇ ਹੀ। ਛੇ-ਛੇ ਫੁੱਟ ਕੱਦ ਹੂੰਦਾ ਸੀ ਉਹਨਾਂ ਦਾ। ਅੱਜ-ਕਲ੍ਹ ਦੇਖਲੋ ਬੱਚੇ ਦੇ ਕੱਦ ਵੀ ਨੀ ਹੈਗੇ।
ਨਾ-ਨਾ ਇਹ ਤੇ ਹੈਗਾ ਐ।
ਹਾਂ, ਕੋਈ ਨਾ, ਆਪਾਂ ਘੁੰਮ ਫਿਰਾਂਗੇ। ਸਾ-ਸਾਡਾ ਸਰੀਰ ਫੁੱਲੇਗਾ-ਫੁੱਲੇਗਾ। ਸਾਡੇ ਕੱਦ ਵੱਧਣਗੇ ਜੇ ਆਪ ਅਹ ਆਈ ਮੋਟਰ ਸਾਈਕਲਾਂ, ਬਾਈਕਾ ਕੁਛ ਨੀ। ਜੇ ਬੈਠੇ ਰਹਾਂਗੇ। ਉਹ ਸਾਡਾ ਸਰੀਰ ਈ ਖ਼ਰਾਬ ਹੋਏਗਾ। ਹੋਰ ਕੀ ਹੋਏਗਾ ਜੀ।
ਇਸ ਸਾਬ੍ਹ ਨਾਲ ਫਿਰ, ਸਾਡੇ ਅੱਜ-ਕੱਲ੍ਹ ਗੋਡੇ-ਟੰਗਾਂ 'ਚ ਪੀੜਾ ਰਹਿੰਦੀਆਂ ਹੈਗੀਆਂ। ਚੂਕੋ ਨਾ ਫਿਰ ਤੁਰਦੇ ਨੀ ਹੈਗੇ।
ਹਾਂਜੀ-ਹਾਂਜੀ-ਹਾਂਜੀ।
ਐ ਕੀ ਗੱਡੀ 'ਚ ਬੈਠੇ, ਸਕੂਟਰ ਤੇ ਬੈਠੇ ਚਲੇ ਗਏ। ਉੱਥੋਂ ਬੈਠੇ ਫੇਰ ਘਰ ਆ ਗਏ। ਖਾਧਾ ਪੀਤਾ ਫਿਰ ਬਹਿ ਗਏ। ਜੇ ਬੰਦਾ ਥੋੜ੍ਹਾ ਘੁੰਮਦਾ ਰਹਿ ਰ‌ਏਗਾ ਤੇ ਉਹਦਾ ਜਬ ਉਹਨੂੰ ਪੱਚਣਾ ਈ ਨਹੀਂ ਤੇ ਉਹ ਫੇਰ ਕਿੱਦਾਂ ਸਹੀ ਰਹੇਗਾ ਬੰਦਾ।
ਉਹੀ ਗੱਲ ਏ ਨਾ। ਥੋੜੀ ਜਿਹੀ, ਜਿਵੇਂ ਨੇੜੇ ਬਾਜ਼ਾਰ ਹੋਏ, ਐ ਹੋਏ। ਬਸ ਸਕੂਟਰੀ ਤੇ ਜਾਣਾ ਜੀ। ਬਾਈਕਾ-ਬਾਈਕਾ ਤੇ ਜਾਣਾ ਜੀ। ਬਾਈਕਾ ਤੇ ਜਾਣਾ ਸਕੂਟੀ 'ਚ ਜਾਣਾ। ਪੈਦਲ ਸੈਰ ਨੀ ਕਰਨੀ ਜੀ। ਕੁਛ ਨੀ ਜਾਣਾ ਜੀ। ਲੱਤ ਦੁੱਖ ਜਾਂਦੀ ਐ ਸਾਡੀ। ਆ ਹੋ ਗਿਆ ਜੀ, ਉਹ ਹੋ ਗਿਆ।
ਪਹਿਲੇ ਦੇ ਦੇਖਲੋ ਬੰਦੇ, ਕਿੰਨੀ-ਕਿੰਨੀ ਦੂਰ ਤੇਕਨ ਪੈਦਲ-ਪੈਦਲ ਚਲ ਜਾਂਦੇ ਹੈਗੇ ਸੀ।
ਹਾਂਜੀ-ਹਾਂਜੀ। ਉਹੀ ਪੁਰਾਣਾ ਜ਼ਮਾਨਾ ਵਧੀਆ ਸੀਗਾ ਜੀ। ਅੱਜ-ਕੱਲ੍ਹ ਤੇ ਸਾਰਾ ਜ਼ਮਾਨਾ ਬੇਕਾਰ ਹੋ ਗਿਆ ਜੀ। ਦੋ ਕਦਮ ਹੋਗੇ। ਸਾਡੀ ਲੱਤ ਦੁਖੀ ਨੀ, ਹਾਂਜੀ। ਇਹੀ ਐ ਸਾਰਾ ਕੁੱਛ। ਉਹ ਪੁਰਾਣੇ ਜ਼ਮਾਨੇ ਦੀ ਖੁਰਾਕਾਂ ਈ ਵਧੀਆ ਹੁੰਦੀ ਸੀ।
ਹਾਂਜੀ। ਅੱਜ-ਕੱਲ੍ਹ ਤਾਂ ਦੇਖੋ ਤੁਸੀਂ, ਸਭ ਮਿਲਾਵਟਾਂ ਚੱਲਦੀਆਂ ਪਈਆਂ ਹੈਗੀਆਂ।
ਸਹੀ ਗੱਲ ਏ ਜੀ। ਅੱਜ-ਕੱਲ ਸਾਰੇ ਕੁਛ ਖਾਂਦੇ ਨੀ। ਬਾਹਰ ਦਾ ਖਾਣਾ ਖਾਂਦੇ ਰਹਿੰਦੇ ਨੇ ਹਰ ਟੈਂਮ। ਘਰ ਦਾ ਖਾਣਾ ਖਾਣਾ ਨੀ, ਜੋ ਵਧੀਆ ਬਣਦਾ। ਘਰ ਦਾ ਗੰਦਾ ਹੁੰਦਾ। ਘ ਪਤਾ ਨੀ ਹਾਂ। ਕਿੰਨੇ-ਕਿੰਨੇ ਦਿਨਾਂ ਦਾ ਤੇਲ ਪਿਆ ਹੁੰਦਾ। ਉਹਨਾਂ ਕੋਲ ਪਤਾ ਨੀ ਕਿਹੜੀ-ਕਿਹੜੀ ਚੀ ਜ਼ਾ ਅ-ਸ ਪਤਾ ਨੀ ਸਾਫ਼-ਸੁਥਰੀ ਬਣਾ ਰਹੇ ਨੇ। ਕਿਉਂਕਿ ਸਾਡੇ ਸਾਹਮਣੇ ਥੋਰੀ ਨਾ ਬਣਾਂਦੇ ਨੇ। ਅਲਗ ਕਮਰਾ ਹੁੰਦਾ ਉਨ੍ਹਾਂ ਦਾ।
ਸਹੀ ਗੱਲ ਹੈਗੀ ਐਂ। ਓ ਤੇ ਜਦੋਂ ਅਸੀਂ ਅੱਖਾਂ ਦੇਖੀ ਨਹੀਂ ਦੇਖ ਰਹੇ ਤੇ ਅਸੀਂ ਖਾ ਰਹੇ ਆ।
ਹਮ, ਪਰ ਜਿਹੜਾ ਘਰ ਦਾ ਸਾਫ਼-ਸੁਥਰਾ ਖਾਣਾ ਹੁੰਦੈ ਉਹ ਬੱਚਿਆਂ ਨੂੰ ਪਸੰਦ ਨੀ ਆਂਦਾ ਜੀ। ਆਪਾਂ ਤਾਂ ਬਾਹਰ ਦਾ ਖਾਣਾ ਖਾਣਾ ਜੀ। ਉਹ ਨੀ ਪਤਾ ਕਿ, ਉਹਦੇ ਨਾ ਕਿੰਨੇ ਸਾਨੂੰ ਉਹਨੂੰ
ਨੁਕਸਾਨ ਐ ਹਾਂਜੀ। ਸੈਰ ਜ਼ਰੂਰੀ ਏ। ਸਭ ਨੂੰ ਜ਼ਰੂਰੀ ਐ। ਬੱਚਿਆਂ ਨੂੰ ਵੀ ਸਭ ਨੂੰ ਬੱਚਿਆਂ ਦੀ ਚਲੋ, ਵੈਸੇ ਈ ਹੋ ਜਾਂਦੀ ਹੈਗੀ ਐ। ਸਕੂਲ ਵਗੈਰਾ ਜਾਣਾ। ਇੱਧਰ ਜਾਣਾ ਤੇ ਉਹਨਾਂ ਦੀ ਤੇ ਥੋੜ੍ਹੀ ਹੋ ਜਾਂਦੀ ਐ। ਫਿਰ ਸਾਡੀ ਹੈਗੀ ਆ ਜਿਹੜਾ ਅਸੀਂ ਘਾਰ ਈ ਰੈਂਨੇ ਹੈਗੇ ਆ। ਕਿੱਥੇ ਜਾਣਾ ਹੋਇਆ ਤੇ ਅਸੀਂ ਸਕੂਟਰ, ਗੱਡੀ ਜਾਂ ਰਿਕਸ਼ਾ ਫੜਿਆ। ਤੁਰਨਾ ਤੇ ਸਮਝੋ ਅਸੀ ਬਹੁਤ ਘੱਟ ਈ ਹੁੰਦਾ।
ਬੱਚਿਆਂ ਨੂੰ ਤਾਂ ਦੇਖੋ ਜੀ ਥੋੜ੍ਹਾ ਸਕੂਲ-ਸਕਾਲ ਜਾ ਕੇ, ਟਿਊਸ਼ਨ-ਟਾਸ਼ਨ ਜਾ ਕੇ, ਖੇਲ-ਕੂਦ 'ਚ ਪਾਣਾ ਚਾਹੀਦਾ। ਜਿਵੇਂ ਕ੍ਰਿਕਟ ਹੋ ਗਿਆ, ਫੁੱਟਬਾਲ ਹੋ ਗਿਆ, ਇਹਦੇ ਵਿੱਚ ਪਾਣਾ ਜੇ ਤਾਂ ਕਿ ਉਹਨਾਂ ਦਾ, ਹਾਂਜੀ।
ਵੱਡੇ ਨੀ ਉਹਨਾਂ ਦਾ ਇੱਕ ਈ ਕੰਮ ਐ ਫ਼ੋਨ।
ਹਾਂ ਉਹੀ ਤਾਂ ਹੈ ਨਾ ਫੋਨਾਂ ਵਿੱਚ ਜਾਣੀ, ਕਦ ਆ ਬੱਚਿਆਂ ਨੂੰ ਕੱਢਾਂਗੇ ਆਪਾਂ ਹਾਂਜੀ ਫੋਨਾਂ ਵਿੱਚ ਜਦ ਕੱਢਾਂਗੇ ਆਪਾਂ ਬੱਚਿਆਂ ਨੂੰ ਫੇਰ ਈ ਉਹ ਖੇਲ ਕੂਦ ਵੱਲ ਜਾ ਤੇ ਪੁਰਾਣੇ ਜਮਾਨੇ ਚ ਕਿਹੜੇ ਫੋਨ ਹੁੰਦੇ ਸੀ। ਸਾਰੇ ਬੱਚੇ ਹਾਂਜੀ, ਚਾਹੇ ਤੂੰ ਜਿੰਨੀ ਮਰਜ਼ੀ ਗਰਮੀ ਹੋਏ ਧੁੱ ਉਦੋਂ ਬਾਰ ਫਿਰਦੇ ਰਹਿੰਦੇ ਸੀ, ਖੇਲਦੇ ਰਹਿੰਦੇ ਸੀ ਆਰਾਮ ਨਾਲ਼।
ਹਾਂਜੀ ਪਹਿਲੇ ਉਹ ਗੂਲੀ ਡੰਡੇ ਹੁੰਦੇ ਸੀ ਉਹ ਘੜਕੇ ਟੱਪਾ ਸੂ ਉਹ ਖੇਡਦੇ ਸੀ, ਅ ਹਾਂਜੀ ਹਾਂਜੀ ਗੀਟੀਆਂ ਬਹਿਣ ਵਾਲੇ ਖੇਡਦੇ ਚੈਨ ਤੋੜ ਬਰਫ਼ ਪਾਣੀ ਬੜੇ ਗੇਮ ਹੁੰਦੇ ਸੀ। ਸੀ ਪਹਿਲੇ ਦੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹ ਗੇਮ ਪਤਾ ਈ ਨੀ ਹੈਗੇ।
ਮੋਬਾਈਲਾਂ ਤੇ ਗੇਮ ਖੇਡਦੇ ਰਹਿੰਦੇ ਨੇ।
ਹਾਂਜੀ ਹਾਂ। ਪਰ ਹੁਣ ਇਹਨਾਂ ਸਾਨੂੰ ਹੁਣ ਇਹਨਾਂ ਦੇ ਗੇਮ ਨੀ ਸਮਝ ਆਦੇ ਕੀ ਇਹ ਕੀ ਖੇਡਦੇ ਨੇ।
ਹਾਂਜੀ ਹਾਂਜੀ।
ਪਹਿਲੇ ਜਿਹੜਾ ਅਸੀਂ ਖੇਡਦੇ ਸੀ ਉਹ ਇਹਨਾਂ ਨੂੰ ਨੀ ਪੱਲੇ ਪੈਂਦੇ ਜੇ ਖੇਡਦੇ ਉਹ ਸਾਨੂੰ ਨੀ ਪੱਲੇ ਪੈਂਦੇ ਪਏ।
ਅਜੇ ਖੇਡਣੇ ਖੂਡਣੇ ਕਰਕੇ ਸਾਹ ਸੁਕਣ ਅ ਬੱਚਿਆਂ ਦੇ ਕੱਦ ਰੁਕਣੇ ਨੇ ਅੱਜ ਕੱਲ੍ਹ
ਹਾਂਜੀ ਉਹ ਤੇ ਹੈ ਈ ਐ ਬੱਚੇ ਅੱਜ ਕਲ੍ਹ ਫਿਰ ਉਹਨਾਂ ਦੀ ਹਾਈਟ ਕਿੱਥੋਂ ਵੱਧੇਗੀ। ਨਾ-ਨਾ-ਨਾ ਹਾਂਜੀ ਪਤਲੇ ਹਾਂਜੀ
ਜਿਹੜੇ ਖਾਂਦੇ ਨੇ, ਉਹ ਏਨਾ ਖਾਂਦੇ ਨੇ ਮੋਟੇ ਹੋ ਜਾਂਦੇ ਨੇ। ਤੇ ਪੜ ਜਾਂਦੇ ਨੇ ਉਹਦੇ ਬਾਦ, ਪੇਟ ਫੁੱਲ ਜਾਂਦਾ ਉਹਨਾਂ ਦਾ। ਉਹਦੇ ਬਾਅਦ ਫਿਰ ਇ ਬੜੇ ਹੋ ਗਏ ਕੰਮਾਂ ਦਿੱਕਤ ਰਹਿੰਦੀ ਏ, ਹੂੰ।
ਇੰਨੀ ਬਿਜ਼ੀ ਜ਼ਿੰਦਗੀ ਚੱਲਦੀ ਪਈ ਏ ਲੋਕ ਕਦੇ ਤਾਂ ਐ ਵੀ ਨੀ ਹੈਗਾ ਉਹਨੂੰ ਬੰਦਾ ਕਹਿੰਦਾ ਕਿ ਸਿਰ ਦਾ ਨਿਕਲ ਰਿਹਾ ਚੱਲ ਹੁਣ ਥੱਕਿਆ ਰੋਟੀ ਖਾਈਏ ਤੇ ਸੋਈਏ।
ਆਪਣੇ ਵਾਸਤੇ ਟਾਈਮ ਕੱਢ ਈ ਨ੍ਹੀਂ ਪਾਂਦਾ ਕਿ ਚਲੋ ਦਸ ਪੰਦਰਾਂ ਮਿੰਟ ਈ ਜਾ ਸੀਂ ਆਪਣੇ ਆਪ ਨੂੰ ਦੇ ਦੇਵੇ ਜਾਂ ਕੋਈ ਸੈਰ ਕਰ ਲਵੇ ਜਾਂ ਕੋਈ ਯੋਗਾ ਕਰ ਲਵੇ ਜਾਂ ਕੋਈ ਵੈਸੇ ਐਕਸਰਸਾਈਜ਼ ਕਰ ਲਵੇ ਨਈ ਕਰ ਸਕਦਾ ਬੰਦਾ ਬਸ ਉਹੀਓ ਕੀ ਹੈ ਕਿ ਬੰਦਾ ਫ੍ਰੀ ਹੋਇਆ ਤੇ ਉਹਨੇ ਕੀ ਫੜਨਾ ਫੋਨ।
ਹਾਂਜੀ, ਕੋਈ ਨਾ ਜਦੋ ਬੰਦਾ ਬੰਦਾ ਨੀ ਕਰ ਪਾਇਆ ਹਾਂਜੀ। ਵੱਡਾ ਬੰਦਾ ਨੀ ਕਰ ਪਾਇਆ ਉਹ ਆਪਣੇ ਬੱਚੇ ਨੂੰ ਕੀ ਸਿਖਾਏਗਾ।
ਹਾਂ, ਉਹ ਤਾਂ ਮੈਂ ਕਹਿ ਰੀ ਆ ਜਦ ਹੁਣ ਬੰਦਾ ਘਰ ਆਇਆ ਕੰਮ ਕਾਰਾਂ ਤੋਂ, ਤੇ ਫੋਨ ਸਾਈਡ ਤੇ ਰੱਖਣਾ। ਚਾਹੀਦਾ ਉਹ ਨੂੰ ਉਹਨਾਂ ਨੂੰ ਥੋੜ੍ਹੀ ਦੇਰ ਬੱਚਿਆਂ ਨਾਲ ਐਕਟਿਵ ਹੋਣਾ ਚਾਹੀਦਾ ਹੈਗਾ।
ਹਾਂਜੀ ਚਲੋ ਕੋਈ ਨੀ, ਬਟ ਹਾਂਜੀ ਹਾਂਜੀ ਬਟ ਹਾਂ। ਕੋਈ ਬ ਵੱਡਿਆਂ ਦਾ ਥੋੜਾ ਦੇਖੋ ਨੌਕਰੀ ਪਾਸੇ ਵਾਲਾ ਕੰਮ ਹੋ ਜਾਂਦਾ ਐ। ਚਲੋ ਕੋਈ ਨੀ, ਉਹਦੇ ਦੀ ਉਹਦੇ ਵਿੱਚ ਈ ਭੱਜ ਦੌੜ ਹੋ ਜਾਂਦੀ ਐ ਉਹਨਾ ਦੀ ਉਸਦੇ ਵਿੱਚ ਹੀ ਸੈਰ ਹੋ ਜਾਂਦੀ ਐ।
ਹਾਂਜੀ ਹਾਂਜੀ,
ਪਰ ਜਿਹੜੇ ਬੱਚੇ ਹੈਗੇ ਨੇ ਇਹਨਾਂ ਨੂੰ ਫੋਨ ਦੇਖਦੇ ਨੇ ਇਸ ਤੋਂ ਵਧੀਆ ਇਹਨਾਂ ਨੂੰ ਕਿਸੀ, ਖੇਡੇ ਕੁਦਣ ਵਾਲੀ ਮਤਲਬ ਜਗ੍ਹਾ ਤੇ ਭੇਜੋ ਇਹ ਨੂੰ ਬੈਟਬਾਲ ਖੇਲਣਾ ਠੀਕ ਏ। ਅਹ ਬੋਲ ਨਾਲ ਖੇਲਣਾ, ਭੱਜ ਦੋੜੇ ਤਾਂ ਕਿ ਇਹਨਾਂ ਦੀ। ਅ, ਮਤਲਬ ਕਿ ਸਰੀਰ ਫੱਲੇ ਫੁੱਲੇ ਇਹਨਾਂ ਦਾ, ਅਹ ਨਾਲ ਇਹਨਾਂ ਦੀ ਆਪਣਾ ਕਾਹਦੇ ਵਾਸਤੇ ਵੀ ਅੱਜ-ਕੱਲ੍ਹ ਤੁਸੀਂ ਜਿੰਨੇ ਵੀ ਬੱਚੋ ਦੇਖ ਰਹੇ ਹੋ ਨਾ ਸਾਰਿਆਂ ਦੇ ਕੱਦ ਰੁਕੇ ਪਏ ਨੇ।
ਹਾਂਜੀ ਉਹ ਤਾਂ ਹੈ ਹੀ ਹੈ ਤੇ ਕੁਛ ਖਾਣ-ਪੀਣ ਦਾ ਵੀ
ਥੋੜੇ-ਥੋੜੇ ਵੱਧਦੇ ਨੇ ਨਾਲ ਹੀ ਘੱਟ ਜਾਂਦੇ ਨੇ।
ਹਾਂਜੀ-ਹਾਂਜੀ ਉਤੇ ਹੈਈ ਏ। ਨਾ ਉਹ ਪਹਿਲੇ ਦੀ ਅੱਜ-ਕੱਲ ਨਾ ਉਹ ਖੁਰਾਕਾਂ ਨਾ ਪਹਿਲੇ ਜਾ ਅੱਜ-ਕੱਲ੍ਹ ਮਾਹੌਲ ਹੈਗਾ ਹੈ।
ਕਿਉਂਕਿ ਅੱਜ-ਕੱਲ੍ਹ ਖਾਣਾ ਪੀਣਾ ਹੀ ਸਾਰਾ ਬੇਕਾਰ ਹੋ ਗਿਆ ਨਾ ਖਾਣਾ-ਪੀਣਾ ਸਾਰਾ ਬੇਕਾਰ ਹੋ ਗਿਆ। ਪਹਿਲੇ ਪਿੰਡਾਂ ਚ ਹੁੰਦੇ ਸੀਗੇ ਦੁੱਧ ਲੱਸੀ ਪੂਰਾ ਪਾ ਕੇ ਮੱਖਣ ਨਾਲ ਖਾਂਦੇ ਸੀ ਪੂਰਾ ਕਿੰਨੇ ਹਾਂ ਸਹੀ ਗੱਲ ਜੀ।
ਤੋਂ ਕੁਛ ਸੁੁੱਧ ਨੀ ਹੈਗਾ ਦੁੱਧ ਵੀ ਅਗਰ ਅਸੀਂ ਬਾਜ਼ਾਰੋਂ ਲਿਆਓ ਤੇ ਉਹ ਵੀ ਉਹਰਾ ਮਲਾਈ ਮੱਖਣ ਕਰੀਮ ਕੱਢ ਕੇ ਦਿੰਦੇ ਹੈਗੇ। ਉਹ ਜੋ ਪਿੰਡਾਂ ਦੇ ਆਉਂਦੇ ਹੈ ਉਹਨਾਂ ਦੇ ਡੰਗਰ ਹੁੰਦੇ ਆ ਉਹ ਖੁਦ ਪਿਓਰ ਕੱਢਦੇ ਹੈਗੇ ਆ ਉਹਨਾਂ ਦੇ ਦੁੱਧ ਚ ਵੀ ਸਵਾਦ ਮੱਖਣ ਵੀ ਉਹਨਾਂ ਦਾ ਵਧੀਆ ਹੁੰਦਾ ਹੈ। ਘਿਓ ਚ ਵੀ ਖੁਸ਼ਬੂ ਹੁੰਦੀ ਹੈ ਇੱਥੇ ਲਿਆਓ ਤੇ ਐਜ ਲੱਗਦਾ ਇਕੱਲਾ ਡਾਲਡਾ ਹੀ ਲਾਦੇ ਪਏ ਆ ਘਿਓ ਹੈ ਨਹੀ।
ਸਹੀ ਗੱਲ ਐ ਚਲੋ ਪਿੰਡਾਂ ਚ ਤਾਂ ਫੇਰ ਵੀ ਦੇਖੋ ਮਿਲ ਜਾਂਦੀ ਹੈ ਲੱਸੀ- ਲੁਸੀ ਥੋਡਾ ਦਹੀਂ-ਦੂਹੀ। ਠੀਕ ਐ ਸ਼ ਸ਼ਹਿਰਾਂ ਲੱਸੀ ਦਾ ਨਾਮੋ ਨਿਸ਼ਾਨ ਨੀ ਹੈ। ਡਾਇਰੀਆਂ ਤੋਂ ਲਿਆਓ ਪਤਾ ਨੀ ਕਦੇਦੀ ਪੜੀ ਰਹਿੰਦੀ ਹੈ ਉਹਦੇ ਕੋਲ।
ਅੱਜ-ਕੱਲ ਤੇ ਬਣੀ ਬਣਾਈਆਂ ਪੈਕਿੰਗ ਵਾਲੇ ਸਿਸਟਮ ਚੱਲ ਗਏ ਹੈਗੇ।
ਹਾਂਜੀ-ਹਾਂਜੀ
ਕਦੋਂ ਦੀ ਪਈ ਦੀ ਕਦੋਂ ਬਣੀ ਕੀ ਅੰਦਰ ਕੀ ਹੈ ਡੱਬੇ ਦੇ
ਪਤਾ ਨੀ ਕਦ ਕਦ ਦੀ ਪੈਕਟ ਆਲੀ ਪਈਏ ਪਤਾ ਨੀ ਕਿੰਨੇ ਦਿਨਾ ਦਾ ਉਹਨਾਂ ਨੇ ਰੱਖੀ ਹੋਈ ਹੈ ਆਪਣੇ ਕੋਲ ਪਤਾ ਨੀ ਕਿ ਔ ਸਹੀ ਵੀ ਹੈਗੀ ਐ ਨਹੀਂ ਐ।
ਅੱਛਾ
ਹੂੰ ਚਲੋ ਠੀਕ ਹੈ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੀ।
ਓ ਕੇ ਜੀ ਸਤਿ ਸ੍ਰੀ ਅਕਾਲ।